ਹੈਲੋ।
ਹਾਂਜੀ, ਸ਼ਸੀ ਅਕਾਲ ਜੀ।
ਹਾਂਜੀ, ਸਸ਼੍ਰੀ ਅਕਾਲ ਜੀ।
ਹੋਰ ਕਿੱਦਾਂ ਜੀ ਘਰ ਪਰਿਵਾਰ ਕਿੱਦਾਂ ਐ ਜੀ ਸਭ।
ਹਾਂਜੀ, ਸਭ ਵਧੀਆ ਜੀ। ਤੁਸੀਂ ਸੁਣਾਓ ਕਿਵੇਂ, ਠੀਕ-ਠਾਕ ਜੀ।
ਹਾਂਜੀ-ਹਾਂਜੀ, ਵਧੀਆ ਕਿਰਪਾ ਏ ਜੀ ਵਾਹਿਗੁਰੂ ਜੀ ਦੀ। ਤੇ, ਹੋਰ ਦੱਸੋ ਜੀ ਕੀ ਕਰਦੇ ਸੀ ਜੀ।
ਹਾਂਜੀ, ਕੁਛ ਨੀ ਜੀ ਬਸ ਘਰ ਦੇ ਕੰਮ। ਕਾਰਾਂ ਚ ਵਿਅਸਤ ਸੀ ਜੀ। ਤੁਸੀਂ ਸੁਣਾਓ ਜੀ ਕਿਵੇਂ?
ਅੱਛਾ। ਹਾਂਜੀ ਵਧੀਆ ਤੇ, ਜਿਵੇਂ ਅੱਜ-ਕੱਲ੍ਹ। ਇਹ ਜਿਹੜੇ ਸਾਡੇ ਦਰਖਤ ਨੇ ਜੀ ਪੇੜ-ਪੌਦੇ ਇਹਨਾਂ ਨੂੰ ਲੈ ਕੇ। ਥੋੜ੍ਹੀ ਜੀ ਗੱਲ ਕਰਾਂਗੇ ਜੀ ਅਸੀ। ਕਿ ਇਹਨਾਂ ਨੂੰ ਆਪਾਂ ਕਿੱਦਾਂ ਬਚਾ ਸਕਦੇ ਆ। ਆਪਣਾ ਵਾਤਾਵਰਨ ਅਸੀਂ ਕਿੱਦਾਂ ਮਤਲਬ ਕਿ ਸ਼ੁੱਧ ਕਰ ਸਕਦੇ ਆ ਕਿ ਇਹਨ੍ਹਾ ਨੂੰ ਬਚਾ ਕੇ ਕਿਉਂਕਿ ਅੱਜ-ਕੱਲ੍ਹ ਪੇੜ ਪੌਦੇ ਬਹੁਤ ਕੱਟੇ ਜਾ ਰਹੇ ਨੇ ਜਿਸ- ਜਿਸ ਜਿਸ ਦੇ ਕਾਰਨ ਸਾਨੂੰ ਸਾਫ ਆ ਔਕਸੀ ਔਕਸੀਜਨ ਨਹੀਂ ਪਾ ਰਹੀ ਕਿਉਂਕਿ ਪੇਟ ਗੰਦੀ ਔਕਸੀਜਨ ਲੈ ਕੇ ਸਾਨੂੰ ਅੱਛੀ ਆਕਸੀਜਨ ਹਵਾ ਰਾਹੀਂ ਦਿੰਦੇ ਨੇ, ਤੇ ਉਹਦੇ ਬਾਰੇ ਕੁਛ ਦੱਸ ਸਕਦੇ ਓ ਕਿ ਕਿਵੇਂ ਅਸੀਂ ਆਪਣੇ ਔਕਸੀਜਨ ਨੂੰ ਸਾਫ਼ ਕਰ ਸਕਦੇ ਆ ਸਾਫ਼ ਲੈ ਸਕਦੇ ਆ ਕਿ ਅੱਜ ਕੱਲ੍ਹ ਜਿਸ ਹਿਸਾਬ ਨਾਲ
ਬਸ ਜੀ ਆਪਾਂ ਇਸ ਤਰ੍ਹਾਂ ਹੀ ਕਰ ਸਕ ਸਕਦੇ ਆ ਕਿ ਜਿਵੇਂ, ਜਿੰਨਾ ਕਿ ਆਪਣੇ ਆਸੇ ਪਾਸੇ ਜਿੰਨੀ ਕੁ ਜਗ੍ਹਾ ਹੈ ਖਾਲੀ ਉੱਥੇ ਆਪਾਂ ਜ਼ਿਆਦਾ ਤੋਂ ਜ਼ਿਆਦਾ ਪੇੜ ਪੌਦੇ ਲਗਾਈਏ ਜੀ। ਠੀਕ ਐ ਤੇ ਉਦੇ ਨਾਲ ਹਾਂਜੀ -ਹਾਂਜੀ, ਬਿਲਕੁਲ ਇੱਕ ਤਾਂ ਚਲੋ ਪੜੇ- ਪੌਦੇ ਲਗਾਣ ਨਾਲ ਆਪਾਂ ਨੂੰ ਕੀ ਕਹਿੰਦੇ ਹੁੰਦੇ ਆ ਆਪਣਾ ਹ ਹਵਾ ਵੀ ਸਾਫ਼ ਮਿਲੇਗੀ। ਠੀਕ ਐ ਤੇ ਜੇ ਜਿਹੜੇ ਪੰਛੀ ਹੈਗੇ ਐ ਠੀਕ ਕਿ ਉਹਨਾਂ ਨੂੰ ਵੀ ਰਹਿਣ ਨੂੰ ਇੱਕ ਜਗ੍ਹਾ ਮਿਲ ਜਾਂਦੀ ਐ ਜਦੋਂ ਉਹ ਬਣ ਪੌਦਾ ਵੱਡਾ ਹੋ ਕੇ ਪੇੜ ਬਣ ਜਾਂਦਾ ਆ। ਠੀਕ ਐ ਤੇ ਇਹਦੇ ਨਾਲ ਆਪਣਾ ਵਾਤਾਵਰਨ ਵੀ ਜਿਹੜਾ ਸੁਰੱਖਿਅਤ ਰਹੋ ਗਾ।
ਹਾਂਜੀ -ਹਾਂਜੀ ਜਿਵੇਂ ਅੱਜ -ਕੱਲ ਆਪਾਂ ਦੇਖਦੇ ਪਏ ਆ ਜੀ ਪੰਛੀ ਤਾਂ ਹੈ ਹੀ ਨਹੀ ਜੀ ਬਹੁਤ ਘੱਟ ਨੇ ਤੁਸੀਂ ਇੱਕ ਚੀਜ਼ ਦੇਖੀ ਆ ਅੱਜ- ਕੱਲ ਕਬੂਤਰ ਵਗੈਰਾ, ਚਿੜਿਆ ਵਗੈਰਾ ਬਹੁਤ ਘੱਟ ਨੇ-ਨੇ ਤੇ ਅਸੀਂ ਸਵੇਰੇ -ਸਵੇਰੇ ਉੱਠਦੇ ਸੀ ਛੋਟੇ ਹੁੰਦੇ ਤਾਂ ਕਬੂਤਰਾਂ ਦੀ, ਚਿੜਿਆਂ ਦੀ ਚੀਂ- ਚੀਂ ਦੀ ਆਵਾਜ਼ ਆਣੀ
ਆਂਦੀ ਸੀ ਓਹੀ ਐ ਨਾ ਜੀ ਅੱਜ- ਕੱਲ੍ਹ ਤੁਸੀਂ ਇਹ ਲਗਾ ਕੇ ਚਲੋ ਕਿ ਜਿਵੇਂ ਸ਼ਹਿਰਾਂ ਦੇ ਵਿੱਚ ਉਹ ਤਾਂ ਨੀ ਦਿਖਦੇ ਪਰ ਦੇਖੋ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਵਿੱਚ ਬਹੁਤ ਨੇ ਇਸ ਟਾਈਮ ਵੀ
ਹਾਂਜੀ- ਹਾਂਜੀ ਨਹੀਂ ਹਾਂਜੀ ਹਾਂਜੀ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸਗਾ ਨਾ ਜੀ ਪਿੰਡਾਂ ਚ ਖੁੱਲ੍ਹਾ ਏਰੀਆ ਹੋਣ ਦੇ ਕਾਰਨ ਅੱਜ-ਕੱਲ੍ਹ ਕਾਫੀ ਕੁਛ ਮਤਲਬ ਕਿ ਪਿੰਡਾਂ ਦੇ ਔਰ ਸ਼ਹਿਰ 'ਚ ਬਹੁਤ ਫ਼ਰਕ ਐ ਅਹ ਸ਼ਹਿਰ ਚ ਇਹ ਐ ਆ ਜੀ ਪ੍ਰਦੂਸ਼ਣ ਜ਼ਿਆਦਾ ਵਾਈਕਲ ਜ਼ਿਆਦਾ ਐ ਤੇ ਤਾਂ ਕਰਕੇ
ਹਾਂਜੀ ਕੁਛ ਤਾਰਾਂ ਦਾ ਦੇਖੋ ਇਹ ਸਿਸਟਮ ਬਣਿਆ
ਉੱਥੇ ਤਾਂ ਆਸਾਨੀ ਨਾਲ ਸਭ ਕੁਛ ਮਿਲ ਸਕਦਾ ਮੈਂ ਸ਼ਹਿਰ ਦੀ ਗੱਲ ਕਰ ਰਿਹਾ ਜੀ ਅਸੀਂ ਆਪਾਂ 'ਚ ਕੁਝ ਇੱਕ ਮੰਨ ਲਓ ਕਿ ਛੋਟੇ ਜਿਹੇ ਸ਼ਹਿਰ ਚ ਰਹਿ ਰਹੇ ਆ ਉੱਥੇ ਪ੍ਰਦੂਸ਼ਣ ਜ਼ਿਆਦਾ ਐ ਔਰ ਆਕਸੀਜਨ ਕਾਫੀ ਹਾਨੀਕਾਰਕ ਐ ਅਤੇ ਉਹਦੇ ਲਈ ਸਾਨੂੰ ਆ ਮਤਲਬ ਕੀ, ਕੀ ਕਰਨਾ
ਜ਼ਿਆਦਾ -ਜ਼ਿਆਦਾ ਦੱਰਖਤ ਲਗਾਣੇ ਚਾਹੀਦੇ ਆ ਹਾਂਜੀ ਪੇੜ ਪੌਦੇ ਚ ਲਗਾ ਲੋ ਤੁਸੀਂ ਓਦਾਂ ਹੀ ਲਗਾ ਲੋ ਸਿਰਫ਼ ਹਨਾ ਅਹ ਆਪਣੇ ਗਮਲਿਆਂ ਦੇ ਵਿੱਚ ਪੋਦੇ ਹੀ ਲਗਾ ਲੋ ਉਹਦੇ ਨਾਲ ਹੀ ਬਹੁਤ ਫ਼ਰਕ ਪੈਂਦਾ ਜੀ
ਹਾਂਜੀ- ਹਾਂਜੀ ਤੇ ਮੈਂ
ਹੈਲੋ!
ਹਾਂਜੀ।
ਹਾਂਜੀ -ਹਾਂਜੀ।
ਤੇ ਜਿਵੇਂ ਹੁਣ ਆਪਾਂ ਆਪਣੀ ਛੱਤ ਤੇ ਪੇੜ ਪੌਦੇ ਲਾ ਸਕਦੇ ਹਾਂ ਜੀ ਅੱਜ -ਕੱਲ੍ਹ ਤਾਂ ਮਤਲਬ ਕਿ ਇੱਕ ਅਅ ਫੈਸ਼ਨ ਐ ਕਿ ਘਰ ਦੇ ਬਾਹਰ ਅਸੀਂ ਅੱਛੇ-ਅੱਛੇ ਪੌਦੇ ਲਾ ਕੇ
ਹਾਂਜੀ-ਹਾਂਜੀ ਕਿਆਰੀਆਂ ਬਣਾ ਸਕਦੇ ਹਾਂ। ਆਪਾਂ ਕਿਆਰੀਆਂ ਬਣਾ
ਹਾਂਜੀ, ਇੱਕ ਅੱਜ-ਕੱਲ੍ਹ ਤਾਂ ਅਹ-‌- ਮਤਲਬ ਕਿ ਆਪਾਂ ਜਿਹੜੇ ਆ ਗਮਲੇ ਆ ਨੈਚੁਰਲ ਲਾ ਸਕਦੇ ਹਾਂ ਜਿਹੜੇ ਗਮਲਿਆ ਦੇ ਜਿਹੜੇ ਚ ਆਪਾਂ ਮਿੱਟੀ-ਮੂਟੀ ਰੱਖਦੇ ਹਾਂ ਬੋਕਸ ਜੇ ਗਮਲੇ ਹੁੰਦੇ ਨੇ। ਅੱਜ-ਕੱਲ੍ਹ ਉਹ ਵੀ ਬਹੁਤ ਫੈਂਸੀ ਆ ਰਹੇ ਨੇ, ਉਹਦੇ ਨਾਲ ਸਾਡੀ ਡੈਕੋਰੇਸ਼ਨ ਵੀ ਹੋਏਗੀ। ਔਰ ਨੰਬਰ ਦੋ ਸਾਡੇ ਘਰ ਇੱਕ ਉਹ ਪੇਡਿਆਂ ਦੇ ਰਾਹੀਂ ਸਾਡੇ ਘਰ ਇੱਕ ਅੱਛੀ ਹਵਾ ਆ ਜਾਏ।
ਹਾਂਜੀ-ਹਾਂਜੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਏ ਇਹ ਤਾਂ।
ਚਲੋ, ਅਸੀਂ ਸਾਰੀ ਚੀਜ਼ਾਂ ਆਪਾਂ ਤਾਂ ਦੇਖੋ ਮੰਨ ਲਾਗੇ। ਪਰ ਸਾਨੂੰ ਇਹ ਚੀਜ਼ ਹੋਰਾਂ ਨੂੰ ਵੀ ਬੋਲਣੀ ਚਾਹੀਦੀ ਏ ਜਿਹਦੇ ਨਾਲ
ਹਾਂਜੀ-ਹਾਂਜੀ। ਹੁਣ ਆਪਾਂ ਇਹ ਕਹਾਵਤ ਸੁਣੀ ਏ ਜੀ ਇਹ ਕਹਾਵਤ ਸੁਣੀਏ ਕਿ ਇੱਕ ਦਰਖਤ ਸੋ ਸੁੱਖ ਵੀ ਜੇ ਇੱਕ ਵੀ ਆਪਾਂ ਪੇੜ ਲਗਾਵਾਂਗੇ ਕੋਈ ਆਪ- ਆਪਾਂ ਨੂੰ ਕਿਤੇ ਵੀ ਖੁੱਲੀ ਜਗ੍ਹਾ ਮਿਲਦੀ ਏ ਤੇ ਆਪਾਂ ਕੱਚੀ ਜਗ੍ਹਾ ਮਿਲਦੀ ਹੈ ਆਪਾਂ ਨੂੰ ਉੱਥੇ ਪੇੜ- ਪੌਦਾ ਲਗਾਣਾ ਚਾਹੀਦਾ। ਜਦੋਂ ਵੀ ਆਪਣਾ ਕੋਈ ਤੁਸੀ ਲਗਾਓ ਠੀਕ ਏ। ਕੋਈ ਆਪਣੇ ਘਰ ਵਿੱਚ ਕੋਈ ਆਂਦਾ ਕੋਈ ਵੀ ਤਿਉਹਾਰ ਆਂਦਾ ਜਾਂ ਫਿਰ ਕਹਿ ਲਓ ਕਿਸੇ ਦਾ ਕੋਈ ਜਨਮ ਦਿਨ ਈ ਆਂਦਾ ਤੇ ਉਹ ਆਪਾਂ ਉਹਨੂੰ ਪੇੜ-ਪੌਦੇ ਲਗਾ ਕੇ ਇਹੀ ਮਨਾਈਏ ਤੇ ਉਹ ਜ਼ਿਆਦਾ ਵਧੀਆ ਰਹਿੰਦਾ ਉਸ ਚੀਜ਼ ਨਾਲ। ਨਾਲੇ ਵਾਤਾਵਰਨ ਸੁਰੱਖ- ਉਹਨਾਂ ਨਾਲ ਹੀ ਆਪਣਾ ਉਹ ਦਿਨ ਆਪਾਂ ਨੂੰ ਯਾਦ ਰਹਿੰਦਾ ਕਿ ਮੈਂ ਇਸ ਦਿਨ ਆਹ ਚੰਗਾ ਕੰਮ ਕੀਤਾ।
ਹਾਂਜੀ-ਹਾਂਜੀ। ਔਰ ਸਭਸੇ ਵੱਡੀ ਗੱਲ ਇਹ ਜੀ, ਮੈਂ ਦੇਖਿਆ ਹਾਂਜੀ। ਕੁਛ, ਹੁੰਦੇ ਨੇ। ਆਪਣੇ ਜਨਮ ਦਿਨ ਦੇ ਆਸ-ਪਾਸ ਪੇੜ ਲਾ ਦਿੰਦੇ ਨੇ। ਕਿ ਬਈ ਮੈਂ ਉਦੋ ਇੰਨੇ ਸਾਲ ਦਾ ਸੀਗਾ ਮੈਂ ਪੇੜ ਲਾਇਆ। ਅੱਜ ਮੈਂ ਇੰਨੇ ਸਾਲ ਦਾ ਹੋ ਗਿਆ, ਤੇ ਆਹ ਬੇਟਾ ਇੰਨੇ ਸਾਲ ਦਾ ਹੋ ਗਿਆ। ਇਹ ਤੇ ਆਹ ਬੂਟਾ ਹਾਂਜੀ-ਹਾਂਜੀ ਹੁੰਦਾ ਤੇ ਜਿਵੇਂ ਅੱਜ-ਕੱਲ੍ਹ ਇਹ ਕੁਛ ਸਕੂਲ 'ਚ ਕੁਛ, ਜਿਹੜੇ ਆ ਦੇਖਿਆ ਕਿ ਘਰ-ਘਰ ਜਾ ਕੇ ਫਰੀ ਆਪਣੇ ਅਹ ਛੋਟੇ-ਛੋਟੇ ਗਮਲੇ ਦਿੰਦੇ ਪਏ ਨੇ ਕਿ ਤੁਸੀਂ ਆਪਣੇ ਘਰ ਲਾਓ, ਇੱਕ ਆਪਣੀ ਹਵਾ ਵਧੀਆ ਏ। ਕਿ ਇਹ ਸਭ ਏ ਤੇ ਲੇਕਿਨ, ਪਤਾ ਲੋਕ ਕਰਦੇ ਨਹੀਂ।
ਨਹੀਂ ਕਰਦੇ ਬਿਲਕੁਲ।
ਕੁਛ ਮੈਂ ਦੇਖੇ ਨੇ, ਲੋਕ ਲੈ ਕੇ ਛੱਡ ਦਿੰਦੇ ਨੇ। ਜਾਂ ਫਿਰ ਉਹ ਗਮਲਾ ਮੁਰਝਾ ਜਾਏਗਾ, ਏਦਾਂ ਸਭ ਹੋ ਜਾਂਦਾ ਐ।
ਹਾਂਜੀ ਬਿਲਕੁਲ।
ਤੇ ਜਿਹੜੀ, ਚੀਜ਼ ਨੂੰ ਮੰਨ ਲਓ ਕਿ, ਸਾਨੂੰ ਕਿਸੀ ਸੰਸਥਾ ਦੁਆਰਾ ਆਈ ਆ ਜਾਂ ਕੋਈ ਵੰਡ ਰਿਹਾ ਉਹਨੂੰ ਆਪਾਂ ਸਾਨੂੰ ਉਹਦੀ ਗੱਲ ਦਾ ਦੇਖਭਾਲ ਕਰਨਾ ਚਾਹੀਦਾ ਮਤਲਬ ਕੀ ਧਿਆਨ ਨਾਲ ਸੁਣ ਕੇ ਉਹ ਚੀਜ਼ ਕਰਨੀ ਚਾਹੀਦੀ ਏ। ਦੇਖੋ, ਜੇ ਅਸੀਂ ਆਪਣੇ ਘਰ ਪੇੜ-ਪੌਦੇ ਵਗੈਰਾ ਲਾਵਾਂਗੇ ਤੇ ਫਾਇਦਾ ਚਾਰ ਘਰਾਂ ਨੂੰ ਵੀ ਤੇ ਹੋਏਗਾ ਨਾ ਜੀ।
ਹਾਂਜੀ-ਹਾਂਜੀ। ਬਿਲਕੁਲ ਜੀ ਬਿਲਕੁਲ ਆਸ ਪਾਸ ਨੂੰ ਵੀ ਹੋਏਗਾ, ਆਸ ਪੜੋਸ ਵਾਲਿਆਂ ਨੂੰ ਵੀ ਫਾਇਦਾ ਹੈਗਾ।
ਹਾਂਜੀ-ਹਾਂਜੀ ਤੇ ਹਮ ਤੇ ਸਾਨੂੰ ਹੋ ਸਕੇ ਮੇਰੀ ਤਾਂ ਜੀ ਸੋਚ ਇਹਹੀ ਕਹਿੰਦੀ ਐ। ਕਿ ਜਿੰਨੇ ਵੀ ਆਪਣੇ ਆਸ ਪੜੋਸ ਦੇ ਘਰ ਹੈ ਸਭ, ਉਹਨਾਂ ਨੂੰ ਬੋਲਣਾ ਚਾਹੀਦਾ ਕਿ ਆਪਣਾ, ਆਪਣੇ ਘਰ ਦੇ ਆਸ- ਪਾਸ ਬੱਸ, ਪੇੜ ਪੌਦੇ ਲਾਓ ਦੇਖੋ, ਅਸੀਂ ਖ਼ੁਦ ਲਾਏ ਦੇ ਨੇ ਆਪਣੇ ਅਹ, ਘਰ ਦੇ ਅੱਗੇ ਛੋਟੀ- ਛੋਟੀ ਕੈਰੀਆਂ ਬਣਾ ਕੇ, ਜਿਵੇਂ ਅੱਜ-ਕੱਲ ਦਾ ਤੁਹਾਨੂੰ ਪਤਾ ਹੀ ਐ। ਘਰ ਦੇ ਅੱਗੇ ਥੋੜ੍ਹੀ ਜਿਹੀ ਕੱਚੀ ਜਗ੍ਹਾ ਛਡਵਾ ਦਿੰਦੇ ਨੇ ਸਾਈਡ 'ਚ' ਉੱਥੇ ਅਹ, ਧਨੀਆ ਵੀ ਲਾ ਲੈਂਦੇ, ਪੁਦੀਨਾ ਵੀ, ਛੋਟੀ-ਮੋਟੀ ਸਬਜ਼ੀ ਵੀ ਲਾ ਲੈਂਦੇ। ' '
ਹਾਂਜੀ-ਹਾਂਜੀ।
ਹਾਂਜੀ ਤੇ ਜਿਵੇਂ ਹੁਣ ਭਿੰਡੀ ਦਾ ਸੀਜਨ ਸੀਗਾ ਜੀ, ਤੇ ਅਸੀਂ ਅੱਜ ਤੱਕ ਮਾਰਕੀਟ ਤੋਂ ਭਿੰਡੀ ਨੀ ਲਿੱਤੀ ਜੀ ਅਸੀਂ ਉੱਥੋਂ ਤੋੜਦੇ ਸੀ, ਅਹ, ਦੇਖੋ ਅੱਜ-ਕੱਲ੍ਹ ਘਰ 'ਚ' ਕਿੰਨੇ ਕ ਜੀ ਹੁੰਦੇ ਨੇ ਚਾਰ। ਜਾਂ ਪੰਜ ਇਸ ਤੋਂ ਉੱਤੇ ਤਾਂ ਹੁੰਦੇ ਨੀ। ਤੇ ਇੰਨੀ ਕ ਸੀ ਜੀ ਸਾਨੂੰ ਸਾਡੇ, ਜਿਹੜੇ ਆਪਾਂ ਛੋਟੀ ਮੋਟੇ ਲਾਈ ਹੁੰਦੀ ਐ, ਇੰਨੀ ਜੋਗੀ ਤਾਂ ਦੇਈ ਦਿੰਦੇ ਨੇ ਜੀ, ਉਗ ਹੀ ਜਾਂਦੀ ਆ ਮਤਲਬ।
ਉੱਗ ਹੀ ਜਾਂਦੀ ਐ, ਮਿਲ ਜਾਂਦੀ ਆ ਇੰਨੀ ਕੁਝ ਤਾਂ।
ਹਾਂਜੀ। ਤੇ ਉਹਦੇ 'ਚ' ਵੀ ਸਾਡੀ ਬਹੁਤ ਬੈਨੀਫਿਟ ਹੈ ਜੀ ਦੇਖੋ ਇੱਕ ਮਾਰਕੀਟ 'ਚ' ਆਪਾਂ ਮੰਨ ਲਓ ਕੋਈ ਸਬਜ਼ੀ ਕੁਛ ਲੈ ਰਹੇ ਆ, ਉਹ ਅੱਜ-ਕੱਲ੍ਹ ਦਵਾਈਆਂ ਰਾਹੀਂ
ਮਿਲਦੀ ਉਹੀ ਦਵਾਈਆਂ ਵਾਲੀ ਮਿਲਦੀ ਹੈ ਤੇ ਜੇ ਆਪਾਂ ਘਰੇ ਉਪ ਉਹਨੂੰ ਮਤਲਬ ਲਗਾਵਾਂਗੇ ਤੇ ਉਹ ਜਿਹੜੀ ਆ ਉਹ ਖਾਦਾਂ ਤੋਂ ਆਪਾਂ ਨੂੰ ਉਹ ਮਿਲੇਗੀ, ਫ੍ਰੀ ਮਿਲੇਗੀ ਖਾਦਾ ਵਾਲੀ ਨਹੀਂ ਮਿਲੇਗੀ।
ਹਾਂ, ਇਹ ਤੁਹਾਡੀ ਗੱਲ ਬਹੁਤ ਅੱਛੀ ਲੱਗੀ ਮੈਨੂੰ। ਕਿ ਉਹ ਤਾਂ ਟੀਕੇ ਵਾਲੀ ਦੇਣਗੇ ਇਹਦੇ 'ਚ' ਪ੍ਰੋਟੀਨ ਉਹਦੇ 'ਚ' ਪ੍ਰੋਟੀਨ ਮਿਲੇਗਾ ਤੁਹਾਨੂੰ ਵੀਹ ਪ੍ਰਸੈਂਟ ਇਹਦੇ 'ਚ' ਤੁਹਾਨੂੰ ਮਿਲਣਾ ਅੱਸੀ
ਅੱਸੀ ਪ੍ਰਸੈਂਟ, ਹਾਂਜੀ।
ਠੀਕ ਹੈ ਨਾ ਜੀ, ਤੇ ਸਾਨੂੰ ਹੋ ਸਕੇ ਘਰ ਛੋਟੀ ਤੋਂ ਛੋਟੀ ਸਬਜ਼ੀ ਵੀ ਉਗਾਣੀ ਚਾਹੀਦੀ ਐ, ਜਿੰਨਾ ਜੇ ਅਸੀਂ ਖਾਈਏ ਸਾਡੇ ਸਰੀਰ ਨੂੰ ਪ੍ਰੋਟੀਨ ਮਿਲੇ ਕਿਉਂਕਿ ਮਾਰਕੀਟ 'ਚ' ਤੁਹਾਨੂੰ ਪਤਾ ਹੀ ਐ, ਅੱਜ-ਕੱਲ੍ਹ, ਅਹ ਕੋਈ ਚੀਜ਼ ਪਿਓਨੀਆਂ ਸਭ ਘੋਲ-ਮੋਲ ਕਰਕੇ ਦਈ ਜਾਂਦੇ ਨੇ, ਹਨਾ ਜੀ। ਤੇ, ਹੋ ਸਕੇ, ਔਰ ਤੁਹਾਨੂੰ ' '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
ਜਿਵੇਂ ' ' ਕਿ ਅਹ, ਪਿੰਡਾਂ 'ਚ' ਪਿੰਡ 'ਚ' ਆਦਮੀ ਮੈਂ ਕਹਾਂਗਾ ਜੋ ਬੰਦਾ ਪਿੰਡ 'ਚ' ਰਹਿੰਦਾ। ਉਹਦੀ ਲਾਈਫ ਸਭਸੇ ਵਧੀਆ, ਕਿਉਂਕਿ ਇੱਕ ਸਾਫ ਹਵਾ ਲੈ ਰਿਹਾ। ਖਾਣ-ਪਾਨ ਅੱਛਾ, ਘਰ ਦਾ ਦੁੱਧ ਹੈ, ਦਹੀਂਆਂ ਸਭ ਹੈ ਇਹ ਚੀਜ਼ ਸ਼ਹਿਰਾਂ 'ਚ' ਨੀ ਹੈ।
ਨਹੀਂ ਜੀ, ਸ਼ਹਿਰਾਂ ਵਿੱਚ ਤਾਂ ਪੋਲਿਊਸ਼ਨ ਤੋਂ ਇਲਾਵਾ ਕੁਛ ਹੈ ਈ ਨਹੀਂ ਜੀ।
ਹਾਂਜੀ-ਹਾਂਜੀ। ਤੇ, ਹਾਂਜੀ-ਹਾਂਜੀ। ਹਾਂਜੀ, ਤੇ ਹੋ ਸਕੇ, ਸਾਨੂੰ ਆਪਣਾ ਨਹੀਂ ਤਾਂ ਸਾਡੇ ਆਪਾਂ ਆਪਣੇ ਘਰ ਨਹੀਂ ਲਾ ਸਕਦੇ ਪੇੜ ਪੌਦੇੇ ਜਾਂ ਕੁਛ ਸਾਨੂੰ ਸ਼ਾਮ ਨੂੰ ਕਿਸੀ ਐਸੀ ਜਗ੍ਹਾ ਸ਼ਹਿਰ ਕਰਨੀ ਚਾਹੀਦੀ ਐ ਜਿੱਥੇ ਪੇੜ ਪੌਦੇ ਹੋਣ ਜਿਵੇਂ ਖੇਤਾਂ ਵਾਲੀ ਸਾਈਡ ਆਪਾਂ ਜੇ ਸਵੇਰੇ, ਸਾਮ ਸੈਰ ਕਰੀਏ। ਉਹਦੇ ਨਾਲ ਵੀ ਆਪਾਂ, ਆਪਣਾ ਸਰੀਰ ਨੂੰ ਇੱਕ ਚੁਸਤ ਔਰ ਇੱਕ ਮਤਲਬ ਕਿ ਕੁਛ ਬਿਮਾਰੀਆਂ ਤੋਂ ਬਚਾ ਸਕਦੇ ਆ ਤੇ ਮੈਂ ਇਹੀ ਕਹਿਣਾ ਚਾਹਵਾਂਗਾ ਜੀ ਦੇਖੋ ਜੀ ਅੱਜ ਕੱਲ੍ਹ ਪੇੜ ਪੌਦੇ ਤਾਂ ਘਰ ਦੇ ਬਾਹਰ ਕਈ ਲਾਂਦੇ ਕਈ ਨਹੀਂ ਲਾਂਦੇ ਜੋ ਨਹੀਂ ਲਾ ਸਕਦੇ ਉਹੋ ਮਤਲਬ ਇੱਕ ਖੁੱਲੀ ਜਗ੍ਹਾ ਤੇ ਜਾ ਕੇ ਸ਼ਾਮ ਨੂੰ ਸਵੇਰ ਨੂੰ ਸੈਰ ਕਰ ਸਕਦੇ ਨੇ।
ਬਿਲਕੁਲ ਜੀ ਬਿਲਕੁਲ ਇਹਦਾ ਫਾਇਦਾ ਬਹੁਤ ਐ ਜੀ।
ਹਨਾ ਜੀ, ਹਾਂਜੀ-ਹਾਂਜੀ ਔਰ ਬਲਕਿ ਮੈਂ ਸੁਣਿਆ ਵੀ ਐ ਕਿ ਜਿਹੜਾ ਬੰਦਾ ਸਵੇਰੇ ਸੈਰ ਕਰਦਾ ਜਾਂ ਸ਼ ਰਾਤ ਨੂੰ ਰਾਤ ਨੂੰ ਤੇ ਸੈਰ ਸ਼ਾਮ ਨੂੰ ਜਿਹੜੇ ਬੰਦੇ ਸ
ਉਹੀ ਨੇ ਨੰਗੇ ਪੈਰ ਅ ਮਤਲਬ ਸੈਰ ਕਰਨ ਨਾਲ ਪਾ ਦੇ ਆਪਣੀ ਨੀਗਾ ਨਿਗਾਹ ਤੇ ਵੀ ਬਹੁਤ ਫਰਕ ਪੈਂਦਾ ਜਿਨਾਂ ਦੀ ਨਿਗਾਹ ਕਮਜ਼ੋਰ ਆ ਉਹ ਨਿਗਾਹ ਦਾ ਵੀ ਬਹੁਤ ਫਰਕ ਪੈਂਦਾ। ਵੈਸੇ ਵੀ ਵੱਧ‌ ਦੀ ਆ ਨੀ ਤਾਂ
ਤੇ ਸਭ ਸੇ ਵੱਡੀ ਗੱਲ ਇਹ ਹੁੰਦੀ ਹੈ ਜੀ ਸਵੇਰ ਦਾ ਵਾਤਾਵਰਨ ਇੱਕਦਮ ਸ਼ਾਂਤ ਹੁੰਦਾ ਐ ਜੀ ਔਰ ਠੰਡਾ ਵਾਤਾਵਰਨ ਔਰ ਚ ਬੰਦਾ ਜੇ ਬਾਰ ਸੈਰ ਕਰਦਾ ਅੱਛਾ ਲੱਗਦਾ ਐ ਔਰ ਬੰਦੇ ਦਾ ਪੂਰਾ ਦਿਨ ਵਧੀਆ ਨਿਕਲਦਾ ਕਿਉਂਕਿ ਇੱ ਤੇ ਸ਼ਾਂਤ ਵਾਤਾਵਰਨ ਤੋਂ ਬੰਦਾ ਨਿਕਲ ਕੇ ਆਇਆ ਹੁੰਦਾ ਤੇ ਉਸ ਹੀ ਮਾਹੌਲ ਚ ਰਹਿੰਦਾ ਫਿਰ। ਬਟ ਅੱਜ ਕੱਲ੍ਹ ਐਸਾ ਕੁਛ ਹੈ ਨੀ ਜੀ ਅੱਜ ਕੱਲ ਤਾਂ ਬੰਦੇ ਟਾਈਮ ਟੂ ਟਾਈਮ ਉੱਠਦੇ ਨੇ ਟੈਮ ਟੂ ਟਾਈਮ ਆਪਣਾ ਜੋਬ ਤੇ ਜਾ ਰਹੇ ਟਾਈਮ ਟੂ ਟਾਈਮ ਆ ਰਹੇ ਟੈਮ ਟੂ ਅੱਜ ਕੱਲ੍ਹ ਕਿਸੀ ਕੋਲ ਇੰਨਾ ਟਾਈਮ 'ਤੇ ਹੈ ਨਹੀਂ। ਪਰ ਫਿਰ ਵੀ ਬੰਦੇ ਨੂੰ ਥੋੜ੍ਹਾ ਬਹੁਤ ਟਾਈਮ ਕੱਢ ਕੇ
ਕਰਨਾ ਚਾਹੀਦਾ ਹਾਂਜੀ ਬਿਲਕੁਲ ਬਿਲਕੁ ਚਲੋ ਜੀ ਠੀਕ ਐ ਜੀ।
ਠੀਕ ਏ ਜੀ ਸਸ ਸ਼੍ਰੀ ਕਾਲ ਜੀ।
ਕਾਲ ਜੀ।